ਜੀ
ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ
ਹਾਂਜੀ ਵਧੀਆ ਤੁਸੀ ਸੁਣਾਓ
ਬਸ ਜੀ ਠੀਕ ਵਧੀਆ
ਹੋਰ ਸੁਣਾਓ
ਹੋਰ ਕੀ ਕਰਦੇ ਸੀ ਰੋਟੀ ਖਾਲੀ ਤੁਸੀ
ਹਾਂਜੀ ਰੋਟੀ ਖਾ ਕੇ ਬਸ ਉੱਪਰ ਸੋਣ ਲਈ ਆ ਗਏ ਸੀ ਤੇ ਮੈਂ ਕਿਹਾ ਚਲੋ ਇੱਕ ਅੱਧੀ ਭੈਣ ਨਾਲ ਆਪਣੇ ਭੈਣ ਨਾਲ ਗੱਲ ਕਰ ਲਈ ਆ ਤੇ ਕਈ ਦਿਨ ਹੋ ਗਏ ਸੀ ਗੱਲ ਨਹੀਂ ਸੀ ਤੇ ਕੱਲ ਮੇਰੇ ਨਾਲ ਸ਼ੋਪਿੰਗ ਤੇ ਚੱਲੋਗੇ ਤੁਸੀਂ
ਹਾਂਜੀ ਜਰੂਰ ਜੀ
ਹਾਂਜੀ ਕੱਲ ਫਿਰ ਤਿਆਰ ਹੈ ਨਾ ਤੇ ਅਸੀਂ ਸ਼ੋਪਿੰਗ ਤੇ ਚੱਲਾਂਗੇ ਤੁਸੀਂ ਵੈਸੇ ਤੁਹਾਨੂੰ ਮੈਂ ਇੱਕ ਗੱਲ ਪੁੱਛਣਾ ਚਾਹੁੰਦੀ ਸੀ ਕਿ ਉਹ ਔਨਲਾਈਨ ਸ਼ੋਪ ਸ਼ਪਿੰਗ ਜਿਆਦਾ ਲੱਗਦੀ ਹੈ ਜਾਂ ਫਲਾਈਨ ਸ਼ੋਪਿੰਗ
ਮੈਨੂੰ ਔਨਲਾਈਨ ਵੀ ਨਹੀਂ ਮੈਨੂੰ ਦੋ ਨੋਟ ਸਹੀ ਲੱਗਦੀਆਂ।
ਪਰ ਮੈਨੂੰ ਤੇ ਔਫਲਾਈਨ ਜ਼ਿਆਦਾ ਵਧੀਆ ਲੱਗਦੀ ਹੈ ਕਿਉਂਕਿ ਸਾਨੂੰ ਪਤਾ ਹੁੰਦਾ ਅਸੀਂ ਕੀ ਖ਼ਰੀਦਿਆ ਹੈਗਾ ਔਫਲਾਈਨ ਚ ਔਨਲਾਈਨ ਚ
ਨ ਔਨਲਾਈਨ ਚ ਵੀ ਨਹੀਂ ਔਨਲਾਈਨ ਚ ਵੀ ਅੱਛਾ ਹੁੰਦਾ ਜੇ ਨਹੀਂ ਪਸੰਦ ਤੇ ਉਹ ਵਾਪਸ ਹੋ ਸਕਦਾ।
ਹਾਂਜੀ-ਹਾਂਜੀ ਵਾਪਸ, ਹੋ ਜਾਂਦਾ ਭੈਣਜੀ ਪਰ
ਫਿਰ ਪਰ ਫੇਰ ਵੀ ਸਾਨੂੰ ਦੇਖ ਕੇ ਮਤਲਬ ਕਿ ਅੱਛੇ ਉਹਦੇ ਤੋਂ ਮੰਗਵਾਣਾ ਚਾਹੀਦਾ ਹੈਗਾ। ਅੱਛੀ ਸਾਈਟ ਤੋਂ ਮੰਗਵਾਉਣਾ ਚਹੀਦਾ ਜਿਵੇ ਕਿ ਫੇਸ ਉਹਦੇ ਤੋਂ ਫ ਫਲਿਪ ਕਾਰਡ ਐਮਾਜ਼ੋ ਜ਼ੋਨ ਤੋਂ ਮੀਸ਼ੋ ਉਹ ਸ਼ੋਪਸ ਤੋਂ ਸ਼ੋਪਸ਼ੀ ਜਿਹੜਾ ਨਾ ਉਹ ਫਲਿੱਪਕਾਰਟ ਦਾ ਹੀ ਦੂਰ ਦੁਸਰਾ ਨੇਮ ਹੈਗਾ।
ਅੱਛਾ-ਅੱਛਾ ਤੇ ਫੇਰ ਉਹਦੇ ਤੇ ਤੇ ਮਹਿੰਗੀਆਂ ਮਿਲਦੀਆਂ ਨਾ ਚੀਜ਼ਾਂ ਥੋੜੀਆਂ। ਫਲਿੱਪਕਾਰਟ ਔਰ ਐਮਾਜ਼ੋਨ ਤੇ ਹਾਂਜੀ
ਚੀਜ਼ ਵਧੀਆ ਵੀ ਹੁੰਦੀ ਹੈ ਜੀ। ਜਿਹੜੀ ਹੁਣ ਕਈ ਦੇਖਦੇ ਨੇ ਇਸ ਇੰਸਟਾਗ੍ਰਾਮ ਚਲਾਦੇ ਜਾਂਦੇ ਉਹਨਾਂ ਨੂੰ ਕੋਈ ਐਡ ਆ ਜਾਂਦੀ ਅੱਗੇ ਦੇਖਦੇ-ਦੇਖਦੇ ਉਹ। ਚੀਜ਼ ਉਹਨਾਂ ਨੂੰ ਪਸੰਦ ਆ ਗਈ, ਉਹ ਉਹਨਾਂ ਨੇ ਔਡਰ ਕਰ ਲਈ ਉਹ ਚੀਜ਼ ਅੱਛੀ ਨਹੀਂ ਮਿਲਦੀ।
ਅੱਛਾ ਜੀ।
ਫੇਸਬੁੱਕ ਤੋਂ ਇੰਸਟਾਗ੍ਰਾਮ ਤੋਂ ਇਹ ਚ ਇਹ ਵਾਲੇ ਜਿਹੜੇ ਹੁੰਦੇ ਨੇ ਇਹਨਾਂ ਤੋਂ ਚੀਜ਼ਾਂ ਵਧੀਆ ਨੀ ਮਿਲਦੀਆਂ ਹਾਂਜੀ ਇਹਨਾਂ ਤੋਂ ਚੀਜ਼ਾਂ ਨੀ ਵਧੀਆ ਵਧੀਆ ਮਿਲ ਮਿਲਦੀਆਂ ਨੇ ਨਾਲੇ ਕੁਆਲਿਟੀ ਬੜੀ ਗੰਦੀ ਹੁੰਦੀ ਹੈ, ਇਸਤੇਮਾਲ ਕਰਨ ਵਾਲੀ ਨਹੀਂ ਹੁੰਦੀ।
ਪਰ ਔਫਲਾਈਨ ਸ਼ੋਪਿੰਗ ਤਾਂ ਜਿਆਦਾ ਵਧੀਆ ਨਾ ਭੈਜੀ ਜਦੋਂ ਅਸੀਂ ਆਪ ਚੀਜ਼ ਦੇਖ ਕੇ ਲੈਦੇ। ਦੇ ਹਾਂ ਨਾਲੇ ਸਾਨੂੰ ਪਤਾ ਅਸੀਂ ਥੋੜਾ ਹਾਂਜੀ ਥੋੜਾ ਅਹ ਬਾਰਕਿੰਗ ਵੀ ਕਰ ਲੈਂਦੇ ਆ ਫੇਰ
ਹਾਂਜੀ, ਫਿਰ-ਫਿਰ ਜੇ ਹਾਂਜੀ-ਹਾਂਜੀ ਜੇ ਹਾਂਜੀ ਤੇ ਜੇ ਸਾਨੂੰ ਪਸੰਦ ਨਾ ਹੋਇਆ ਸੀ ਵਾਪਸ ਵੀ ਕਰਕੇ ਆ। ਸਕਦੇ ਹਾਂ ਜੀ, ਸਾਨੂੰ ਪਤਾ ਹੁੰਦੀ ਹੈ ਨਾ ਦੁਕਾਨ
ਹਾਂਜੀ, ਔਰ ਲੇਡੀਜ਼ -ਲੇਡੀਜ਼ ਚੈ ਹੁੰਦੀ ਨਾ ਪ੍ਰੋਬਲਮ ਹੁੰਦੀ ਹੈ ਕਿ, ਮਤਲਬ
ਇੱਕ ਵਾਰੀ ਚ, ਹਾਂ ਇੱਕ ਵਾਰੀ ਚ ਚੀਜ਼ ਪਸੰਦ ਨਹੀਂ ਆਉਂਦੀ ਉਹਨਾ ਨੂੰ, ਫਿਰ ਉਹ ਨੀ ਪ ਸਦਾਦੇ
ਜਦੋਂ ਚੀਜ਼ ਘਰ ਲਾਓ, ਫੇਰ ਦਿਲ ਕਰਦਾ ਕਿ ਉਹਨੂੰ ਨਹੀਂ ਆ ਘਰ ਆ ਕੇ ਵਧੀਆ ਨੀ ਲੱਗ ਰਹੀ।
ਦੂਸਰੀ ਨਹੀਂ ਆਣੀ ਸੀ, ਹਾਂਜੀ ਕਹਿ ਤੇ ਹਾਂਜੀ ਮੈਂ ਕਹਿ ਤੇ ਰਹੀ ਹਾਂ ਜਨਾਨੀਆਂ ਨੂੰ ਇੱਕ ਵਾਰੀ ਕੋਈ ਚੀਜ਼ ਪਸੰਦ ਨਹੀਂ ਆਉਂਦੀ?
ਹਾਂਜੀ, ਬਿਲਕੁਲ ਸਹੀ ਕਿਹ ਰਹੇ ਹੋ ਤੁਸੀ। ਹੋਰ ਤੁਸੀਂ ਓਲਾਈਨ, ਓਨਲਾਈਨ, ਹਾਂਜੀ ਓਨਲਾਈਨ ਕੀ ਕੀ ਮੰਗਵਾੰਦੇ ਰਹਿੰਦੇ ਰ
ਅਸੀਂ ਓਨਲਾਈਨ ਜਿਵੇਂ ਹੁਣ ਕੋਈ ਡੀਲ ਆਈ ਹੈ, ਸਸਤੀ ਡੀਲ, ਪਹਿਲਾਂ ਅਸੀਂ ਉਹਨੂੰ ਡੀਲ ਨੂੰ ਦੇਖਣਾ ਕਿ ਕਿੰਨੇ ਪਰਸੈਂਟ? ਘੱਟ ਹੈਗੀ ਜੇ -ਜੇ ਓਹੀਓ ਦੂਸਰੀ ਸਾਈਡ ਤੋਂ ਇੰਨੇ ਦੀ ਮਿਲਦੀ ਵੀ ਹੈ, ਅਸੀਂ ਫਿਰ ਉਤੋਂ ਔਡਰ ਕਰ ਲੈਂਦੇ ਹਾਂ।
ਹਮ ਜਿਵੇਂ ਕਿ ਹੁਣ, ਕੱਲ ਬੱਚੇ ਓਨਲਾਈਨ ਸ਼ੂਜ਼ ਦੇਖ ਰਹੇ ਸੀ, ਆਪਣੇ ਵਾਸਤੇ। ਤੇ ਫੇਰ ਮੇਰੀ ਭੈਣ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ, ਮੇਰੇ ਵੱਲੋਂ ਗਿਫਟ ਲੈ ਲੈ। ਤੇ ਬੱਚੇ ਪਹਿਲਾਂ ਔਨਲਾਈਨ ਸ਼ੋਪਿੰਗ ਕਰਨ ਦੇ ਮੂੜ ਚ ਸੀ। ਤੇ ਫਿਰ ਕਹਿੰਦੇ ਮੰਮਾ ਜੇ ਸਹੀ ਨਾ ਮਿਲੇ, ਤੇ ਫਿਰ ਕੀ ਫ਼ਾਇਦਾ। ਤੇ ਫੇਰ ਕਹਿੰਦੇ ਅਸੀਂ ਅ ਇਹਨਾਂ ਦੇ ਸ਼ੋਰੂਮ ਵੀ, ਸਾਡੇ ਸ਼ਹਿਰ ਚ ਹੁੰਦੇ ਆ ਨਾ। ਤੇ ਫਿਰ ਬੱਚੇ ਉਹ ਉਹਨਾਂ ਦੇ ਸ਼ੋਰੂਮ ਚ ਗਏ ਤੇ, ਉੱਥੋਂ ਜਾ ਕੇ ਦੇਖਿਆ ਤੇ ਪਤਾ ਕਰਕੇ ਫਿਰ ਬੱਚਿਆਂ ਨੇ, ਅਹ ਮੇਰੀ ਭੈਣ ਕੋਲੋਂ ਮਤਲਬ ਜੋ ਵੀ ਬਾਰਕਡ ਵਗੈਰਾ ਮੰਗਵਾਉਂਦੇ ਨੇ। ਉਹਨਾਂ ਨੂੰ ਬਾਰਕਟ ਦਿੱਤਾ ਤੇ ਸ਼ੋਪਿੰਗ ਠੀਕ ਕਿ ਉਹਨਾਂ ਨੇ ਘੱਟ- ਵੱਧ ਬੂਟ ਤੇ ਸ਼ੂਜ ਤੇ ਉਹਨਾਂ ਨੂੰ, ਹੋਰ ਵੀ ਵਧੀਆ ਲੱਗ ਰਿਹੇ ਸੀ। ਉਹ ਪਰ ਮਹਿੰਗੇ ਸੀ ਹਾਂਜੀ ਤੇ ਫੇਰ ਉਹਨਾਂ ਨੇ ਥੋੜੇ ਮੈਂ ਕਿਹਾ ਤੁਸੀਂ ਉਹ ਲੈ ਲੈਂਦੇ ਤੇ ਕਿ ਪੈਸੇ ਆ ਪਾ ਲੈਂਦੇ
ਹਾਂਜੀ
ਹਾਂਜੀ ਪਰ ਪਰ ਕਹਿੰਦੇ ਨਹੀਂ ਚਲੋ ਮਾਸੀ ਨੇ ਮਾਸੀ ਨੇ ਕਿਹਾ ਸੀ ਲੈ ਲਓ ਤੇ
ਅੱਛਾ ਜੀ ਹਾਂਜੀ ਵਧੀਆ ਹਾਂ ਬਹੁਤ ਵਧੀਆ
ਹਾਂਜੀ
ਕੱਲ ਨੂੰ ਕੋਈ ਕੱਲ ਨੂੰ ਕੋਈ ਹੋ ਨਹੀਂ ਕੱਲ ਨੂੰ ਕੋਈ ਸ਼ੂਜ ਚ ਦਿੱਕਤ ਹੋਏਗੀ ਤੁਸੀਂ ਦਿਖਾ ਤੇ ਆਓਗੇ ਨਾ ਵੀ ਸਾਡੇ ਸ਼ੂਜ ਸਹੀ ਨਹੀਂ ਹੈਗੇ ਹਾਂਜੀ ਇਹ ਚੀਜ਼ ਤੇ ਨਾਲੇ ਐਡੀ ਮਹਿੰਗੀ ਚੀਜ਼ ਲੈਣੀ ਹੈ ਓਨਲਾਈਨ ਚ ਅਸੀਂ ਇਹ ਚੀਜ਼ ਨਹੀਂੀ ਇਹ ਚੀਜ਼ ਹਾਂਜੀ ਅਸੀਂ ਇਹ ਚੀਜ਼ ਨੀ ਚੰਗੀ ਤਰ੍ਹਾਂ ਦੱਸ ਪਾਉਂਦੇ ਹੋ ਉਹਨਾਂ ਨੂੰ ਕਿ ਸਾਨੂੰ ਕੀ ਪ੍ਰੋਬਲਮ ਹੈਗੀ ਦੁਕਾਨਦਾਰ ਨੂੰ ਤੇ ਅਸੀਂ ਦੱਸ ਦੁਕਾਨਦਾਰ ਨੂੰ ਤਾਂ ਅਸੀਂ ਦੱਸ ਸਕਦੇ ਹਾਂ ਕਿ ਸਾਨੂੰ ਇਹ ਪ੍ਰੋਬਲਮ ਆ ਰਹੀ ਹੈ ਸਾਡੇ ਸ਼ੂਜ਼ ਵਿੱਚ
ਹਾਂਜੀ ਹਾਂਜੀ ਇੱਕ ਵਾਰੀ ਮੇਰੇ ਹਸਬੈਂਡ ਨੇ ਮੰਗਵਾ ਲਏ ਸੀ ਸ਼ੂਜ ਰੈਡ ਟੇਪ ਦੇ ਉਹ ਔਨਲਾਈਨ ਮੰਗਵਾਏ ਤੇ ਉਹ ਸਤਾਰਾਂ ਸੌ ਦੇ ਅਠਾਰਾਂ ਸੌ ਦੇ ਸ਼ੂਜ ਆਏ ਸੀ ਸਤਾਰਾਂ ਅਠਾਰਾਂ ਸੌ ਦੇ ਈ ਸੀ ਤੇ ਜਦੋਂ ਉਹ ਮਤਲਬ ਦੇਣ ਆਇਆ ਤੇ ਅਸੀਂ ਖੋਲੇ ਤੇ ਹੁਣ ਰਿਟਰਨ ਤੇ ਕਰਵਾ ਨਹੀਂ ਸਕਦੇ ਸੀ
ਅੱਛਾ ਓਹ ਕਿਉੰ?
ਉਹ ਮਤਲਬ ਕਿ ਉਹ ਰਿਟਰਨ ਦਾ ਉਹ ਨਹੀਂ ਹੈਗਾ ਅਸੀ ਪਤਾ ਨੀ ਉਹਨਾ ਉਹਦੇ ਵਿੱਚ ਹਾਂਜੀ ਓਪਸ਼ਨ ਨੀ ਹੈਗਾ ਸੀ ਕਿ ਉਹ ਮੰਗਵਾ ਲਏ ਪਰ ਜਦੋਂ ਅਹ ਘਰ ਆਏ ਸ਼ੂਜ ਤੇ ਖੋਲ ਕੇ ਦੇਖੇ ਤੇ ਉਹਨਾਂ ਦੇ ਵਿੱਚ ਉਹਨਾਂ ਦੀ ਬੂਥੀ ਵੀ ਐਡੀ ਚੋੜੀ ਪਿੱਛੋਂ ਪਿੱਛੋਂ ਵੀ ਐਡਾ ਚੌੜਾ ਫੈਲਿਆ ਦਾ ਤੇ ਬੜੇ ਗੰਦੇ ਨਿਕਲੇ ਸ਼ੂਜ਼ ਉਹ ਹੁਣ ਜਦੋਂ ਹੁਣ ਸੈਰ ਸੂਰ ਕਰਨ ਜਾਂਦੇ ਤਾਂ ਹੀ ਪਾਉਂਦੇ ਨੇ ਇੰਝ ਨਹੀਂ ਪਾਉਂਦੇ ਹੈਗੇ
ਅੱਛਾ ਜੀ ਨਹੀਂ ਨਹੀਂ ਜੇ ਚੀਜ਼ ਪਸੰਦ ਹੀ ਨਾ ਆਈ ਤੇ ਲੈਣ ਦਾ ਫਾਇਦਾ ਕੀ
ਹਾਂਜੀ ਬਿਲਕੁਲ ਸਹੀ ਕਹਿ ਰਹੇ
ਇਸ ਤੋਂ ਵਧੀਆ ਅਸੀਂ ਦੁਕਾਨ ਤੇ ਜਾ ਕੇ ਹੀ ਚੀਜ਼ ਲਈਏ ਉਹ ਬਹੁਤ ਵਧੀਆ ਸਾਨੂੰ ਲੱਗਦੀ ਐ ਸਾਡੇ ਲਈ ਵਧੀਆ ਵੀ ਹੁੰਦੀ ਕਿ ਅਸੀਂ ਜਾ ਕੇ ਕੰਪਲੇਨ ਕਰਦੀ ਹੈ ਉਹਨਾਂ ਨੂੰ ਕਿ ਤੁਹਾਡੀ ਚੀਜ਼ ਵਧੀਆ ਨੀ ਨਿਕਲੀ ਉਹ ਫੇਰ ਅ ਅੱਗੇ ਕਿਸੇ ਕਸਟਮਰ ਨੂੰ ਉਹ ਚੀਜ਼ ਨਹੀਂ ਦੇਣਗੇ ਇਹ ਚੀਜ਼ ਹੁੰਦਾ। ਔਫਲਾਈਨ ਚ
ਹਾਂਜੀ
ਕਿ ਕੋਈ ਸਾਨੂੰ ਕੰਪਲੇਂਨ ਕਰੇ ਕਿ ਅਸੀਂ ਅੱਗੇ ਤੋਂ ਹੋਰ ਕਿਸੇ ਨੂੰ ਉਹ ਚੀਜ਼ ਨਾ ਦੇਈਏ ਬਟ ਔਨਲਾਈਨ ਤੇ ਜੇ ਔਨਲਾਈਨ ਤੇ ਅਸੀਂ ਜੇ ਕੁਛ ਉਹਨਾਂ ਨੂੰ ਲਿਖ ਵੀ ਦੇਈਏ ਨਾ ਰਿਵਿਊ ਕੁਛ ਵੀ ਲਿਖ ਦਈਏ ਉਹ ਸੀਰੀਅਸ ਹੀ ਨਹੀਂ ਲੈਂਦੇ ਹੈਗੇ
ਅੱਛਾ ਜੀ
ਹਾਂਜੀ ਬਟ ਉਹ ਸੀਰੀਅਸ ਨਹੀਂ ਲੈਂਦੇ ਸਿਰਫ ਅਸੀਂ ਸਟਾਰਸ ਦੇਖਣੇ ਆ ਉਸ ਚੀਜ਼ ਨੂੰ ਕਿੰਨੇ ਸਟਾਰ ਮਿਲੇ ਦੇ ਨੇ ਕਿ ਚੀਜ਼ ਵਧੀਆ ਹੈਗੀ ਸਸਤੀ ਹੈਗੀ ਤਾਂ ਅ ਚੀਜ਼ ਮੰਗਵਾਂਣੇ ਆ
ਹਾਂਜੀ ਹਾਂਜੀ ਇਹ ਗੱਲ ਤਾਂ ਬਿਲਕੁਲ ਸਹੀ
ਹੁਣ ਹੁਣ ਮੈਂ ਵੀ ਮੰਗਵਾਈ ਸੀ ਮੈਂ ਇੱਕ ਸੀਲੀਕੋਨ ਦੀ ਮੈਨੂੰ ਬਹੁਤ ਅੱਛੀ ਲੱਗੀ ਸੀ ਉਹ ਮੈਨੂੰ ਅਹ ਇੰਸਟਾਗ੍ਰਾਮ ਤੇ ਹੀ ਮੈਨੂੰ ਨਜ਼ਰ ਆਈ ਸੀ ਸੀਲਿਕੋਂਣ ਦੀਆਂ ਸੋਕਸ ਸੋਕਸ ਸੀ ਸੋਕਸ ਸੀ ਕਲਰ ਦੀਆਂ ਸਿਲੀਕੋਨ ਦੀ ਵਿੱਚੀ ਉਹਦੇ ਪਾਉਣ ਵਾਸਤੇ ਕਰੀਮ ਵੀ ਮਿਲਦੀ ਪਈ ਸੀ ਮਤਲਬ ਸਿਲੀਕੋਨ ਦੀ ਸੋਕਸ ਦੇ ਵਿੱਚ ਕਰੀਮ ਪਾ ਕੇ ਉਹ ਜਰਾਬਾਂ ਪਾ ਪਾ ਕੇ ਰੱਖੋ ਸਾਰਾ ਦਿਨ ਤੇ ਰਾਤ ਨੂੰ ਉਹਨੂੰ ਉਹ ਖੋਲ ਦੇਵੋ ਤੇ ਰਾਤੀ ਤੱਕ ਤੁਹਾਡੇ ਪੈਰ ਐਡੇ ਸਾਫ਼ ਹੋ ਜਾਣਗੇ ਜੋ ਵੀ ਤੁਹਾਡੀ ਹ ਫਟੀਆਂ ਹੋਈਆਂ ਐਡੀਆ ਹੁੰਦੀਆਂ ਨੇ ਉਹ ਵੀ ਬਿਲਕੁਲ ਰਿਕਵਰ ਮਿਲਣਗੀਆਂ। ਤੇ ਮੈਂ ਉਹ ਮੰਗਵਾ ਤੇ ਲਈ ਬਟ ਉਹ ਰਿਟਰਨ ਨਹੀਂ ਹੋਈ ਉਹਦੇ ਬਦਲੇ ਮੈਨੂੰ ਆਇਆ, ਇੱਕ ਬੋਕਸ ਉਹਦੇ ਵਿੱਚ ਘਰ ਪਾਉਣ ਵਾਲੀਆਂ ਦਸ ਵੀਹ ਰੁਪਏ ਦੀਆਂ ਜਰਾਬਾਂ।
ਓ -ਹੋ ਤੇ-ਤੇ ਸਿਲੀਕੌਨ ਵਾਲੀਆਂ ਨੀ ਆਈਆਂ ਤੁਹਾਨੂੰ।
ਨਹੀਂ ਜੀ, ਉਹ ਨਹੀਂ ਆਈ। ਇਸ ਕਰਕੇ ਮੈਂ ਤੁਹਾਨੂੰ ਸੁਜੈਸਟ ਕਰਦੀ ਵੀ ਹਾਂ ਕਿ, ਕਦੇ ਵੀ ਫੇਸਬੁੱਕ ਇੰਸਟਾਗ੍ਰਾਮ ਤੋਂ ਕੋਈ ਵੀ ਚੀਜ਼ ਨਾ ਮੰਗਵਾਇਆ ਕਰੋ। ਜੇ ਮੰਗਵਾਨੀ ਏ ਕਿਸੇ ਸਾਈਟ ਤੋਂ ਮੰਗਵਾ ਲਿਆ ਕਰੋ ਉਹ ਸਾਈਟ ਵਧੀਆ ਹੁੰਦੀ ਵਧੀਆ ਕੀ।
ਹਮ।
ਕਿਉਂਕਿ ਮੈਂ-ਮੈਂ ਇੱਕ ਵਾਰੀ ਦੇਖ ਲਿਆ ਹੈਗਾ, ਉਹ ਚੀਜ਼ ਮੈਨੂੰ ਮਿਲੀਆਂ ਵੀ ਉਹ ਚਾਰ ਸੌ ਰੁਪਏ ਦੀਆਂ ਜਰਾਬ
ਤੁਹਾਡੇ ਨਾਲ ਫਰੋਡ ਹੋ ਗਿਆ, ਬਹੁਤ ਜ਼ਿਆਦਾ?
ਹਾਂਜੀ, ਤਾਹੀਓਂ ਮੈਂ ਸਾਰਿਆਂ ਨੂੰ ਕਹਿੰਦੀ ਰਹਿੰਦੀ ਬਿ, ਇਸ ਇਸ ਜਗ੍ਹਾ ਇਹ ਵਾਲੀ ਸਾਈਟ ਤੋਂ ਫੇਸਬੁਕ ਯਾ ਇੰਸਟਾਗ੍ਰਾਮ ਤੋਂ ਕੁਛ ਵੀ ਨਾ ਮੰਗਵਾਇਆ ਕਰੋ। ਜੇ ਤੁਹਾਨੂੰ ਪਸੰਦ ਏ ਤੋਂ ਬਾਜ਼ਾਰੋਂ ਜਾ
ਹੂੰ ਤੁਸੀਂ ਇਹ ਗੱਲ ਤਾਂ ਬਹੁਤ ਵਧੀਆ ਕਰ ਰਹੇ ਹੋ, ਕਿ ਤੁਸੀਂ ਸਾਰਿਆ ਨੂੰ ਸੁਜਸਟ ਕਰ ਰਹੇ ਹੋ ਕਿ, ਮਤਲਬ ਇਹ ਚੀਜ਼ਾਂ ਨਾ ਖਰੀਦੋ ਓਨਲਾਇਨ ਜਿਵੇ ਫੇਸਬੁਕ ਵਗੈਰਾ ਤੋਂ
ਹਾਂਜੀ, ਫੇਸਬੁੱਕ ਤੇ ਇੰਸਟਾਗ੍ਰਾਮ ਤੋਂ ਕੁਛ ਵੀ ਲੈਨਾ ਹੀ ਨੀ ਚਾਹੀਦਾ। ਕੁਛ ਵੀ ਨਈੰ ਏ ਐਕਸ, ਵਾਪਸ, ਜੈਡ ਕੁਛ ਵੀ ਨਹੀਂ ਲੈਣਾ ਚਾਹੀਦਾ, ਇੱਕ ਚਮਚਾ ਤੱਕ ਨਹੀਂ ਲੈਣਾ ਚਾਹੀਦਾ ਉੱਥੋਂ।
ਠੀਕ ਹੈ ਜੀ, ਅੱਗੋਂ ਤੋਂ ਧਿਆਨ ਰੱਖਾਂਗੇ ਵੈਸੇ ਤੇ, ਮੈਨੂੰ ਪਸੰਦ ਹੀ ਨਹੀਂ, ਉਹ ਮੈਂ ਵੀ ਉਥੇ ਇੰਸਟਾਗ੍ਰਾਮ ਤੇ ਹੀ ਕੱਲ ਦੇਖ ਰਹੀ ਸੀ ਕਿ ਅਲਮਾਰੀ ਦਿਖਾ ਰਹੇ ਸੀ।
ਨਹੀਂ-ਨਹੀਂ ਉਹ ਨਹੀਂ-ਨਹੀਂ-ਨਹੀਂ ਉਹ ਤੇ ਲੈਣੀ ਨਾ-ਨਾ ਇੰਸਟਾਗ੍ਰਾਮ ਤੇ ਤਾਂ ਕੁੱਛ ਵੀ ਨਹੀਂ ਮੰਗਵਾਉਣਾ ਚਾਹੀਦਾ ਜੀ, ਜੇ ਮੰਗਵਾਣੀ ਤੁਸੀਂ ਜੇ ਤੁਸੀਂ ਮੰਗਵਾਣੀ ਏ ਫੇਰ ਉਹ ਜਿਹੜਾ ਨਹੀਂ ਤੇ ਅਲਮਾਰੀ-ਅਲਮਾਰੀ ਦਾ ਨਾਮ ਸੀ ਜਿਹੜਾ ਉਹੀ ਨਾਮ ਤੁਸੀਂ ਐਮਾਜੋਨ ਤੇ ਪਾ ਕੇ ਦੇਖਦੇ, ਤਾਂ ਤੁਹਾਨੂੰ ਉਹਦਾ ਰੇਟ
ਹਾਂਜੀ ਮੈਂ-ਮੈਂ ਫੇਰ ਉਹਦੇ ਤੇ ਹੀ ਪਾ ਕੇ ਦੇਖਿਆ ਨਾ ਉਹ ਚਾਰ -ਹਜ਼ਾਰ ਦੀ ਦਿਖਾ ਰਹੇ ਸੀ।
ਬਸ ਦੇਖਲੋ ਫੇਰ, ਫਿਰ ਉਹਨਾਂ ਨੇ ਭੇਜਣੀ ਕੀ ਸੀ ਭੇਜਣੀ ਕਿੰਨੀ ਕੀ ਸੀ, ਛੋਟੀ ਜਿਹੀ ਜਿਹਦੇ ਵਿੱਚ ਇੱਕ ਸ਼ੂ ਤੱਕ ਇੱਕ ਇਕ ਸ਼ੂ ਤਕ
ਹਾਂਜੀ, ਮੈਂ ਆਪਣੇ ਬੇਟੇ ਨੂੰ ਵੀ ਪੁੱਛਿਆ ਨਾ ਬੇਟਾ ਦੇਖਣਾ ਇਹ ਠੀਕ ਹੈ, ਉਹ ਕਹਿੰਦਾ ਮੰਮਾ ਐ ਨਾ ਮੰਗਵਾਉਣਾ ਠੀਕ ਨੀ ਹੈਗੇ।
ਨਹੀਂ ਮੈਂ ਤੁਹਾਨੂੰ ਕਹਿ ਰਹੀ ਹਾਂ। ਇੰਸਟਾਗ੍ਰਾਮ ਫੇਸਬੁੱਕ ਤੋਂ ਕੁਛ ਵੀ ਮੰਗਾਣ ਦੀ ਕੋਈ ਲੋੜ ਨਹੀਂ ਹੈਗੀ। ਕਿਉਂਕਿ ਮੈਂ ਇੱਕ ਵਾਰੀ ਧੋਖਾ ਖਾ ਬੈਠੇ ਮੈਂ ਚਾਰ ਪੰਜ ਸੌ ਰੁਪਆ ਉਡਾ ਬੈ
ਠੀਕ ਹੈ ਠੀਕ ਹੈ ਜੀ ਸਤਿ ਸ੍ਰੀ ਅਕਾਲ।